ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਨੇ
ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ, ਹਾਂਜੀ ਵਧੀਆ ਜੀ, ਵਧੀਆ ਹੋਰ ਘਰ ਪਰਿਵਾਰ ਸਭ ਠੀਕ, ਠਾਕ
ਹਾਂਜੀ, ਸਭ ਵਧੀਆ ਤੁਸੀਂ ਸੁਣਾਓ ਆਪਣੇ ਤੁਹਾਡੇ ਘਰ ਸਭ ਠੀਕ ਨੇ
ਹਾਂਜੀ, ਹਾਂਜੀ ਸਾਡੇ ਵੀ ਸਭ ਵਧੀਆ ਹੋਰ ਬੱਚੇ ਠੀਕ ਨੇ
ਹਾਂਜੀ ਬੱਚੇ ਠੀਕ ਨੇ
ਹੂੰ, ਬੜਾ ਟਾਈਮ ਹੋ ਗਿਆ ਤੁਸੀਂ ਗੱਲ ਹੀ ਨਹੀਂ ਕੀਤੀ ਤੁਸੀਂ ਆਏ ਵੀ ਨਹੀਂ ਮਿਲਣ
ਬਸ ਮੈਂ ਗਈ ਸੀ, ਤੁਹਾਡੇ ਘਰ ਤੁਸੀਂ ਹੈਗੇ ਹੀ ਨਹੀਂ ਸੀ ਘਰ
ਨਹੀਂ, ਨਹੀਂ ਮੈਂ ਤੇ ਤੁਹਾਡਾ ਵੇਟ ਕਰ ਕਰ ਕੇ ਆਈ ਮੈਂ ਮਸਾ ਹੀ ਨਿਕਲੀ ਸੀ ਉਸ ਟਾਈਮ ਮੈਂ ਕਿਹਾ ਪਤਾ ਨੀ ਆਏ ਹੀ ਨਹੀਂ ਭੈਣ ਜੀ ਮਿਲਣ
ਪਤਾ ਐ ਨਾ ਕਾਫੀ ਟਾਈਮ ਬਾਅਦ ਮੈਂ ਗਈ ਸੀ ਨਾ ਤੇ ਰਿਲੇਟਿਵ ਵੀ ਨਹੀਂ ਸਾਰੇ ਹੈਗੇ ਨੇ ਕਈਆਂ ਦੇ ਘਰ ਤੇ ਮੈਂ ਹਜੇ ਗਈ ਵੀ ਨੀ ਆ
ਅੱਛਾ, ਅੱਛਾ।
ਟਾਈਮ ਹੀ ਨੀ ਲੱਗਾ ਬਸ ਐਵੇਂ ਹੀ ਨਿਕਲ ਗਿਆ ਟਾਈਮ
ਅੱਛਾ, ਅੱਛਾ ਮੈਂ ਤੇ ਵੇਟ ਹੀ ਕਰਦੀ ਰਹਿਗੀ ਮੈਂ
ਕੋਈ ਹੁਣ ਨੈਕਸਟ ਟਾਈਮ ਆਈ ਨਾ ਮੈਂ ਤੁਹਾਡੇ ਕੋਲ ਹੀ ਰੁਕਨਾ ਆ ਕੇ ਠੀਕ ਏ
ਹਾਂਜੀ, ਹਾਂਜੀ ਦੇਖਦੇ ਆ ਤੁਸੀਂ ਕਦੋਂ ਆਉਂਦੇ ਹੋ ਬਸ ਲਾਰੇ ਹੀ ਲਗਾਂਦੇ ਤੁਸੀਂ
ਨਹੀਂ ਜ਼ਰੂਰ ਨਹੀਂ, ਨਹੀਂ ਜ਼ਰੂਰ ਆਵਾਂਗੇ।
ਚੱਲੋ ਹਾਂਜੀ, ਹਾਂਜੀ ਜ਼ਰੂਰ ਮੈਂ ਤੇ ਨਾਰਜ਼ ਹੋ ਰਹੀ ਸੀ ਮੈਂ ਕਿਹਾ ਵੇਖਣਾ ਮਿਲ ਕੇ ਨੀ ਨਾ ਗਏ ਮੈਂ ਵੀ ਨੀ ਆਣਾ ਮਿਲਣ ਤੁਹਾਨੂੰ ਹੁਣ
ਕੋਈ ਗੱਲ ਨੀ ਤੁਸੀਂ ਨਰਾਜ ਨਾ ਹੋ ਨੈ ਕਸਟ ਮੈਂ ਤੁਹਾਨੂੰ ਪੱਕਾ ਵਾਅਦਾ ਕੀਤਾ ਨਾ ਮੈਂ ਜ਼ਰੂਰ ਆਵਾਂਗੀ ਹੁਣ।
ਠੀਕ ਐ, ਜੀ ਠੀਕ ਐ ਜ਼ਰੂਰ ਮੈਂ ਤੁਹਾਡੀ ਵੇਟ ਕਰਾਂਗੀ ਹਾਂਜੀ। ਹੋਰ ਹਾਂਜੀ, ਹਾਂਜੀ ਡਿਨਰ ਹੋ ਗਿਆ।
ਅੱਛਾ ਤੇ ਕੀ ਕਰ ਰਹੇ ਸੀ ਫਿਰ ਹੁਣ
ਬਸ ਬੈਠੇ ਸੀ ਮੈਂ ਕਿਹਾ ਯਾਦ ਕਰਾਂ ਮੈਂ ਤੇ ਵੇਟ ਹੀ ਕਰਦੀ ਰਹਿ ਗਈ ਆ ਮੈਨੂੰ ਲੱਗਦਾ ਘੁੰਮ ਫਿਰ ਕੇ ਚਲੇ
ਹਾਂਜੀ, ਉਹ ਨਾ ਫਿਰ ਅਸੀਂ ਸਾਡਾ ਦਰਬਾਰ ਏਦਾਂ ਬਣ ਗਿਆ ਸੀ ਨਾ ਪ੍ਰੋ
ਅੱਛਾ, ਅੱਛਾ।
ਹਾਂਜੀ, ਤਾਂ ਕਰਕੇ ਨਹੀਂ ਤੇ ਹਜੇ ਮੈਂ ਹੋਰ ਰੁਕਣਾ ਸੀ। ਬੱਚਿਆਂ ਦੇ ਹਜੇ ਛੁੱਟੀਆਂ ਹੈਗੀਆਂ ਈ ਸੀ ਇੱਕ ਹਫ਼ਤੇ ਦੀਆਂ ਹੋਰ। ਹਾਂਜੀ ਤੇ ਫਿਰ ਅਚਾਨਕ ਹੀ ਬ੍ਰਦਰ ਕਹਿੰਦਾ ਚਲੋ ਦਰਬਾਰ ਸਾਹਿਬ ਚੱਲਣੇ ਆ। ਫਿਰ ਤੁਹਾਨੂੰ ਪਤਾ ਯਾਤਰਾ ਤੇ ਜਾਣਾ ਫਿਰ ਮਨਾ ਵੀ ਨੀ ਕੀਤਾ ਜਾਂ
ਹਾਂਜੀ ਹਾਂਜੀ, ਐਤਕੀ ਕਾਫ਼ੀ ਲੋਕ ਗਏ ਨਾ ਦਰਬਾਰ ਸਾਹਿਬ ਅਸੀਂ ਵੀ ਹੋ ਕੇ ਆਏ ਸੀ, ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਸੰਗਤ ਤੇ ਮਤਲਬ ਕਾਫੀ ਇਸ ਵਾਰ ਛੁੱਟੀਆਂ ਚ ਬਹੁਤ ਲੋਕ ਗਏ ਨੇ ਦਰਬਾਰ ਸਾਹਿਬ ਹੀ ਮੋਸਟਲੀ ਗਏ ਨੇ।
ਸਾਡੇ ਹਾਂ ਸਾਡੇ ਰਿਸ਼ਤੇਦਾਰੀ ਚ ਵੀ ਬਹੁਤ ਲੋਕ ਸਨ ਜੋ ਸਾਰੇ ਮੋਸਟਲੀ ਦਰਬਾਰ ਸਾਹਿਬ ਹੀ ਗਏ ਨੇ।
ਹਾਂਜੀ, ਨਾਲੇ ਕੁਛ ਮੌਸਮ ਵੀ ਅੱਛਾ ਹੋ ਗਿਆ ਸੀ ਨਾ ਬਾਰਿਸ਼ ਆਣ ਲਾਗੀ ਉਹ ਸਭ ਨੇ ਚੱਲੋ ਕੋਲ ਦੀ ਕੋਲ ਦਰਬਾਰ ਸਾਹਿਬ ਵੀ ਚਲਣੇ ਆ ਹੂੰ, ਫਿਰ ਤੁਸੀਂ ਦਰਸ਼ਨ ਕਿਸ ਟਾਈਮ ਕੀਤੇ?
ਅਸੀਂ ਬਸ ਰਾਤ ਦੇ ਟਾਈਮ ਪਹੁੰਚੇ ਆ ਤੇ ਫਿਰ ਨਾਲ ਤੇ ਨਾਲ ਹੀ ਅਸੀਂ ਆਪਣਾ ਉੱਥੇ ਇਸ਼ਨਾਨ ਵਗੈਰਾ ਕੀਤਾ ਤੇ ਜਾ ਕੇ ਉਥੇ ਪੌਂਚੇ ਆ ਫਿਰ ਆਪਣਾ ਉੱਥੇ ਗਠੜੀ ਘਰ ਹੁੰਦਾ ਜਿੱਥੇ ਸਮਾਨ ਅ ਦਿੰਦੇ ਨੇ। ਆਪਣਾ ਜਮਾ ਕਰਵਾਂਦੇ ਨੇ ਉੱਥੇ ਕਰਵਾ ਕੇ ਫਿਰ ਇਸ਼ਨਾਨ ਕੀਤਾ ਸੀ। ਰਾਤੀ ਢਾਈ ਵਜੇ ਅਸੀਂ ਚਲੇ ਗਏ ਸੀ ਅੰਦਰ। ਦਰਸ਼ਨ ਨਮਸਤੇ ਹਾਂਜੀ ਹਾਂਜੀ। ਅਸੀਂ ਸਾ ਉੱਥੇ ਜਿਆਦਾ ਟਾਈਮ ਨੀ ਲ ਗਦਾ ਕਿਉਂਕਿ ਉਹ ਉਸ ਟਾਈਮ ਸੰਗਤ ਘੱਟ ਹੁੰਦੀ ਐ ਸਾਨੂੰ ਘੰਟਾ ਇਕ ਹੀ ਲੱਗਿਆ ਸੀ ਉੱਥੇ ਨਾ।
ਅੱਛਾ ਅੱਛਾ, ਸੱਸ ਤੇ ਬੜੀ ਲੇਟ ਹੋ ਗਈ ਸੀ ਕੁਛ ਸਾਡੇ ਕੋਲ ਬੱਚੇ ਹੈਗੇ ਸੀ ਛੋਟੇ।
ਅੱਛਾ ਅੱਛਾ।
ਹਾਂਜੀ, ਅਸੀਂ ਡੇਢ ਵਜੇ ਲ ਲੱਗੇ ਸੀ ਲਾਈਨ ਵਿੱਚ ਤੇ ਅਸੀਂ ਸ਼ ਸਾਢੇ ਛੇ ਚਾਰ ਵੱਜ ਗਏ ਸੀ। ਸਾਨੂੰ ਬਾਹਰ ਆਣ
ਇੰਨਾ ਟਾਈਮ ਤੇ ਨਹੀਂ ਲੱਗਦਾ ਕਿਉਂਕਿ ਸਵੇਰ ਦੇ ਟਾਈਮ ਤਾਂ ਸੰਗਤ ਹੁੰਦੀ ਨੀ ਐਨੀ ਜ਼ਿਆਦਾ ਕਿ ਇਨਾ ਟਾਈਮ ਲੱਗ ਜੇ।
ਮਤਲਬ ਬੜੀ ਮਤ ਸੰਗਤ ਹੈਗੀ। ਏਸੀ ਕਿਉਂਕਿ ਦੋ ਦਿਨ ਦੀ ਛੁੱਟੀਆਂ ਹੁੰਦੀਆਂ ਨੇ, ਹਾਂ ਇਸ ਕਰਕੇ ਬੜੀ ਸੰਗਤ ਸੀ ਅਸੀਂ ਬੜੇ ਔਖੇ ਦਰਸ਼ਨ ਕੀ ਤੇ ਨੇ ਹਾਂਜੀ।
ਨਹੀਂ ਸਾਡੇ ਤੇ ਮਤਲਬ ਢਾਈ ਵਜੇ ਘੰਟਾ ਇਕ ਹੀ ਲੱਗਿਆ ਸੀ ਸਾਨੂੰ ਦਰਸ਼ਨ ਕਰਕੇ ਅਸੀਂ ਬਾਹਰ ਆ ਗਏ ਫਿਰ ਅਸੀਂ ਬੈਠੇ ਉਤੇ ਮਤਲਬ ਉੱਥੇ ਤੇ ਐਵੇਂ ਲੱਗਦਾ ਕਿ ਰਾਤ ਹੀ ਨੀ ਹੁੰਦੀ ਨਾ।
ਬਿਲਕੁਲ ਵੀ ਨੀ ਹਾਂ ਸੱਚੀ ਗੱਲ ਏ। ਬਾਹਜਰਮ ਗੁਰਦੁਆਰੇ ਤੋਂ ਬਾਹਰ। ਆਓ ਥੋੜਾ ਤੇ ਜੁਮ ਲੋਕ ਸ਼ੋਪਿੰਗ ਕਰ ਰਹੇ ਨੇ ਦੇਖ ਕੇ ਲੱਗਦਾ ਈ ਨਹੀਂ ਬਈ ਅ ਰਾਤ ਏ ਕੇ ਦਿਨ ਏ।
ਐਵੇਂ ਲੱਗਦਾ ਏ ਕਿ ਦਿਨ ਹੀ ਚੜ੍ਹਿਆ ਪਿਆ ਇੱਥੇ ਤੇ ਮਤਲਬ ਉੱਥੇ ਤੇ ਰਾਤ ਈ ਨੀ ਪੈਂਦੀ।
ਹਾਂ, ਬਿਲਕੁਲ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ, ਆ ਫਿਰ ਤੁਸੀਂ ਆਪਣੇ ਬੱਚੇ ਨਾਲ ਫੈਮਲੀ ਨਾਲ ਗਏ ਸੀ।
ਹਾਂਜੀ ਹਾਂਜੀ, ਫੈਮਿਲੀ ਨਾਲ ਹੀ ਗਏ ਸੀ ਬਸ ਬੱਚੇ ਜਿੱਦ ਕਰ ਰਹੇ ਸੀ ਕਿਧਰੇ ਲੈ ਕੇ ਜਾਓ। ਘੁੰਮਾਣ ਮਤਲਬ ਛੁੱਟੀਆਂ ਖ਼ਤਮ ਹੋ ਗਈਆਂ ਅ ਅਸੀਂ ਕਿਧਰੇ ਗਏ ਨੀ। ਤੇ, ਹਾਂਜੀ ਹਾਂਜੀ। ਫਿਰ ਅਸੀਂ ਅਸੀਂ ਕਿਹਾ ਚਲੋ ਹੋਈ ਆਂਦੇ ਆ ਹੁਣ ਬੱਚੇ ਵੀ ਪਿੱਛੇ ਪਏ ਦੇ ਨੇ। ਤੇ ਵੈਸੇ ਵੀ ਅਹ ਫਿਰ ਨਹੀਂ ਤਾਂ ਸਕੂਲ ਟਿਊਸ਼ਨ 'ਚ ਮਿਲਣੇ ਨੀ। ਟਿਊਸ਼ਨ ਵੀ ਹੁੰਦੀ ਬੱਚਿਆਂ ਦੀ ਫਿਰ ਹਾਂਜੀ ਹਾਂਜੀ ਫੇ ਟਿਊਸ਼ਨਸ ਦੀ ਵੀ ਛੁੱਟੀਆਂ ਸੀ ਵਨ ਵੀਕ ਦੀਆਂ ਮੈਂ ਕਿਹਾ ਚਲੋ ਅਸੀਂ ਹੋ ਹੀ ਆਂਦੇ ਆ।
ਨਹੀਂ ਨਹੀਂ ਬਹੁਤ ਅੱਛਾ ਕੀਤਾ। ਬਹੁਤ ਅੱਛਾ ਕੀਤਾ ਅ ਜਗ੍ਹਾ ਵੀ ਅੱਛੀ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਈਏ ਨਹੀਂ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਆ।
ਹੂੰ, ਤੇ ਮੈਂ ਸੁਣਿਆ ਸੀ ਤੁਸੀਂ ਮਤਲਬ ਸੂ ਟਾ ਦਾ ਕੰਮ ਸ਼ੁਰੂ ਕੀਤਾ।
ਹਾਂ, ਹਾਂਜੀ ਹਾਂਜੀ ਮੈਂ ਮਤਲਬ ਸੂਟਸ ਵਗੈਰਾ ਹਾਂਜੀ, ਸਟਿੱਚ ਵੀ ਕਰਦੀ ਆ ਮਤਲਬ ਬੁਟੀਕ ਆ ਮੇਰਾ ਔਰ ਹਾਂਜੀ ਔਰ, ਸੇਲ ਵੀ ਕਰਦੀ ਹਾਂ ਕਾਫੀ ਡਿਮਾਂਡ ਜੋ ਮੇਰੇ ਮੇਰਾ ਫੈਬਰਿਕ ਮੇਰੇ ਕੱਪੜੇ ਸੂਟ ਵਗੈਰਾ ਨੇ ਨਾ।
ਹਾਂਜੀ,
ਜਾਂਦੇ ਨੇ।
ਅੱਛਾ ਅੱਛਾ, ਕੋਈ ਨੀ ਤੁਸੀਂ ਮੈਂ ਵੀ ਥੋੜੀ ਮੇਰਾ ਕੋਂਟੈਕਟ ਲੈਲੋ ਵਟਸਐਪ ਤੇ ਮੈਨੂੰ ਵੀ ਜ਼ਰੂਰ ਕਰਨਾ ਤੁਸੀਂ ਆਪਣੇ ਸੂਟ ਵਗੈਰਾ ਦੀ ਤੇਲ ਵਗੈਰਾ ਮੈਨ ਸਭ ਕੁਛ
ਬਿਲਕੁਲ- ਬਿਲਕੁਲ ਮੈਂ ਤਾਂ ਸਗੋਂ ਵੇਟ ਕਰ ਹੀ ਰਹੀ ਸੀ। ਮੈਂ ਕਿਹਾ- ਚਲੋ ਤੁਸੀਂ ਆਓਗੇ। ਤੇ ਮੈਂ ਦਿਖਾਵਾਂਗੀ। ਚਲੋ ਹੁਣ ਤੁਸੀਂ ਚੱਕਰ ਲਗਾਣਾ ਮੇਰੀ ਨਿਊ ਕਲੈਕਸ਼ਨ ਆਏਗੀ। ਤੇ ਫਿਰ, ਹਾਂਜੀ, ਦੇਖਣਾ ਜ਼ਰੂਰ।
ਕਿੱਥੇ- ਕਿੱਥੇ ਗਏ ਸੀ। ਅਸੀ ਗੱਲ ਹੋਏ ਰਹੀ ਸੀ ਤੇ ਫੇਰ ਉਹ ਦੱਸ ਰਹੇ ਸੀ। ਮੈਂ ਕੋਈ ਨੀ ਉਥੇ ਮੇਰੇ ਰਿਲੇਟਿਵ ਵੀ ਹੈਗੇ ਨੇ। ਮੈਂ ਹੁਣ ਉਹਨਾਂ ਨਾਲ ਗੱਲ ਹੋਈ ਨਾ ਮੈਂ ਜ਼ਰੂਰ ਪੁੱਛਾਂਗੀ। ਉਹਨਾਂ ਕੋਲ ਬਟੋੜਾ ਸੂਟਾਂ ਦਾ ਵੀ ਕੰਮ ਹੈਗਾ ਹੈ।
ਅੱਛਾ -ਅੱਛਾ। ਹਾਂਜੀ- ਹਾਂਜੀ ਸੂਟਸ ਹੈਗੇ ਨੇ। ਮੇਰੇ ਕਾਫੀ ਫੇਮਸ ਮਤਲਬ ਮੇਰੇ ਏਰੀਆ ਚ' ਬਹੁਤ ਅੱਛੇ ਜਾਂਦੇ ਨੇ। ਮੇਰੇ ਕੱਪੜੇ ਨਾ
ਅੱਛਾ -ਅੱਛਾ। ਤੇ ਫੇਰ ਤੁਸੀਂ ਸਟਿਚ ਵੀ ਕਰਕੇ ਦੇ ਦਿੰਦੇ ਨਾਲ ਹੀ। ਸਾਟਿਚ ਵੀ ਨਾਲ ਕਰਕੇ ਦਿੰਦੇ ਹੋ।
ਹਾਂਜੀ- ਹਾਂਜੀ ਮਤਲਬ ਜਿਵੇਂ ਕੋਈ ਅਗਰ ਸੂਟ ਪਸੰਦ ਕਰਕੇ ਕਿਹੇ ਤੁਸੀਂ ਸਟਿਚ ਵੀ ਕਰਕੇ ਦਿਓ। ਫਿਰ ਮੈਂ ਸਟਿਚ ਕਰਕੇ ਦਿੰਦੀ ਹਾਂ ਉਹਨਾਂ ਨੂੰ। ਮੋਸਟਲੀ ਤਾਂ ਮਤਲਬ ਜੋ ਮੇਰੇ ਕੋਲ ਲੈਂਦੇ ਛੋੜ ਹੀ ਜਾਂਦੇ ਨੇ। ਕਿ ਤੁਸੀਂ ਸਟਿਚ ਕਰਕੇ ਹੀ ਦੇਣਾ।
ਹਾਂ। ਇਹ ਵੀ ਅੱਛੀ ਗੱਲ ਹੈ। ਹਨਾ, ਕੋਈ ਨੀ ਮੈਂ ਵੀ ਇੰਝ ਕਰਾਂਗੇ। ਇੱਕ ਸੂੱਟ ਤੋਂ ਜ਼ਰੂਰ
ਜ਼ਰੂਰ- ਜ਼ਰੂਰ -ਜ਼ਰੂਰ ਮੈਂ ਤੁਹਾਡੀ ਵੇਟ ਕਰਾਂਗੀ। ਤੁਸੀਂ ਆਓ। ਦੇਖ ਕੋ ਮੇਰੀ ਕੁਲੈਕਸ਼ਨ ਦੇਖੋ। ਹਾਂਜੀ -ਹਾਂਜੀ। ਜੀ ਹਾਂਜੀ, ਬੜੇ ਮਤਲਬ ਅੱਛੇ ਜਾਂਦੇ ਨੇ। ਕਾਫੀ ਲੋਕਾਂ ਨੇ ਮਤਲਬ ਰਿਪੀਟ ਆਏ ਨੇ ਕੱਪੜੇ, ਕਿ ਮੈਨੂੰ ਸ ਉਹੀ ਵਾ ਦਿਓ। ਡਿਜ਼ਾਇਨਿੰਗ, ਸੇਮ, ਹਾਂਜੀ- ਹਾਂਜੀ ਕਾਫੀ ਰਿਪੀਟਡ ਆਉਂਦੀਆਂ।
ਹਾਂ। ਫਿਰ ਅੱਛਾ ਤੇ ਤੁਸੀਂ ਮਤਲਬ ਅ ਅਨਸਟਿੱਚ ਵੀ ਹੈਗੇ ਨੇ ਤੇ ਦੂਜੇ ਸਟਿਚ ਵਾਲੇ ਵੀ ਰੱ
ਹਾਂਜੀ- ਹਾਂਜੀ। ਹਾਂ- ਹਾਂ। ਕੋਟ ਸੈਟ, ਕੁੜਤਾ ਸੈਟ ਹਾਂਜੀ- ਹਾਂਜੀ -ਹਾਂਜੀ। ਕੁੜਤਾ ਸੈਟ ਹਾਂਜੀ- ਹਾਂਜੀ ਅਨਸਟਿਚ ਵੀ ਹੈਗੇ ਨੇ। ਅ ਥ੍ਰੀ ਪੀਸ ਵੀ ਹੈਗੇ ਨੇ, ਟੂ ਪੀਸ ਵੀ ਹੈਗੇ ਨੇ ਹਰ ਤਰ੍ਹਾਂ ਦੇ ਹੈਗੇ ਨੇ ਮਤਲਬ।
ਅੱਛਾ। ਤੁਸੀਂ ਸਾਰਾ ਕਲੋਥ ਮਤਲਬ ਇੱਥੇ ਲਿਆਂਦੇ ਜਾਂ ਬਾਹਰੋਂ ਲਿਆਂਦੇ ਹੋ।
ਨਹੀਂ ਮੇਰਾ ਨਾ ਅਲੱਗ- ਅਲੱਗ -ਅਲੱਗ ਹੀ ਹੁੰਦਾ ਵਾ। ਕੋਈ ਵੀ ਲੋਕਲ ਨਹੀਂ ਹੈਗਾ ਮੇਰਾ ਨਾ।
ਅੱਛਾ। ਅੱਛਾ। ਹਾਂ, ਉਹੀ ਤੇ ਲੋਕਲ ਤੇ ਫੇਰ ਇੱਕੋ ਜਿਹਾ ਹੋ ਜਾਂਦਾ। ਹੁੰਦਾ ਨਾ।
ਹਾਂਜੀ- ਹਾਂਜੀ ਜੀ ਲੋਕਲ ਮੈਨੂੰ ਖੁਦ ਨੂੰ ਹੀ ਨਹੀਂ ਪਸੰਦ ਹੈਗੇ। ਤੇ ਇਸ ਕਰ ਕਰਕੇ ਫਿਰ ਮੈਂ, ਮੈਂ ਨੀ ਲੈਂਦੀ ਉੱਧਰੋਂ ਲੋਕਲ ਨਾ ਕਿਉਂਕਿ ਮੈਂ ਖੁਦ ਹੀ ਨੀ ਪਾਉਂਦੀ ਲੋਕਲ ਕੱਪੜੇ ਉੱਧਰ ਦੇ। ਤੇ ਅੱਛੇ ਨੀ ਲੱਗਦੇ। ਹਾਂਜੀ -ਹਾਂਜੀ ਫਿਰ ਮੇਰੇ ਸਾਰੇ ਬਾਹਰ ਦੇ ਹੀ ਆਉਂਦੇ ਨੇ।
ਅੱਛਾ। ਚਲੋ, ਕੋਈ ਨੀ। ਤੁਸੀਂ ਮੈਨੂੰ ਜਰੂਰ ਪਾ ਨਾ ਫੋਟੋਆਂ ਤੇ ਮੈਂ ਇੱਕ- ਅੱਧਾ ਸੂਟ ਤੇ ਲਵਾਂਗੀ।
ਹਾਂਜੀ -ਹਾਂਜੀ, ਜ਼ਰੂਰ- ਜ਼ਰੂਰ ਮੈਂ ਤੁਹਾਨੂੰ ਫਿਕਸ ਸੈਂਡ ਕਰ ਦਾਂਗੀ। ਤੇ ਤੁਸੀਂ ਜ਼ਰੂਰ ਦੇਖਣਾ ਜੋ ਵੀ ਤੁਹਾਨੂੰ ਪਸੰਦ ਆਏ, ਕੁਛ ਸਮਝ ਆਏ। ਜਿਵੇਂ ਮੀ ਤੇ ਮੈਨੂੰ ਦੱਸਣਾ ਜ਼ਰੂਰ।
ਹਾਂ- ਹਾਂ ਜਰੂਰ ਦੱਸਾਂਗੇ, ਹੋਰ ਸੁਨਾਓ। ਅੱਜ-ਕੱਲ ਤੇ ਕੁਛ ਵੀ ਨੀ, ਫਰੀ ਹੈਗੇ ਆ ਬੱਚੇਆ ਦੇ ਹੋਮਵਰਕ
ਅੱਛਾ, ਅੱਛਾ ਆ। ਬਸ ਓ ਤਾ, ਸਭ ਤੋਂ ਮੇਨ ਕੰਮ ਹੈਗ।
ਹਾਂ, ਬਸ ਹੁਨ ਫਿਰ ਇਸੇ ਕਰਕੇ ਥੋੜਾ ਜਲਦੀ ਤਾ ਵੀ ਆਨਾ ਪਿਆ। ਬੱਚੇਆ ਦੇ ਹੋਮਵਰਕ ਹੋਏ ਨੀ ਸੀ, ਪੈਂਡਿੰਗ ਈ ਪਏ ਸੀ। ਤਾਨੂੰ ਪਤਾ ਮੈਡਮਾ ਕੰਮ ਬੱਚੇਆ ਨੂੰ ਦੇਂਦੀ, ਕਰਨਾ ਸਾਨੂੰ
ਬਿਲਕੁਲ- ਬਿਲਕੁਲ ਔਰ ਐ ਐ ਤਾ ਬੋਤ ਜਾਦਾ ਗਲਤ ਗੱਲ ਏ ਕਿ ਇੱਕ ਛੁੱਟੀਆਂ ਮਿਲਦੀਆਂ ਨੇ, ਤੇ ਓਦੇ ਚ ਵੀ ਏਨਾ ਕੰਮ ਹੋ ਜਾਂਦੇ ਕਿ ਛੁੱਟੀਆਂ ਤੋਂ ਜਾਦਾ ਤਾਂ ਕੰਮ ਈ ਆ ਜਾਂਦੇ।
ਬਿਲਕੁਲ, ਠੀਕ ਕੈ ਰੇ ਹੋ, ਤੁਸੀ। ਓਈਓ ਈ ਚੈਪਟਰ ਦੁਬਾਰਾ ਰਿਪੀਟ ਕਰਾਂਦੇ ਨੇ ਬੱਚੇਆਂ ਨੂੰ। ਫੇਰ ਓ ਵੀ ਥੋੜਾ ਹੋ ਜਾਂਦੇ ਨੇ ਲਿਖਨ-ਕਰਨ ਇੱਚ ਵੀ। ਇਸ
ਕਿਉਂਕਿ ਬੱਚੇ ਨੀ ਪੜਦੇ
ਸਕ੍ਰੈਪ ਬੁੱਕ ਸਾਰੀ ਆਪ ਈ ਬਨਾਨੀ ਪੈਂਦੀ, ਜੋ ਮਰਜ਼ੀ ਹੋ ਜੇ
ਬਿਲਕੁਲ, ਬਿਲਕੁਲ ਸਾਡੇ ਵੀ ਬੱਚਿਆਂ ਦੇ ਐਵੀਂ ਪ੍ਰੋਜੈਕਟ ਆਏ ਹੋਏ ਨੇ, ਕੋਈ ਮਤਲਬ ਆਪਣਾ ਮਟ ਲੈ ਕੇ ਓਦੇ ਉੱਪਰ ਪੇਂਟ ਕਰਕੇ ਐ ਬਣਾਓ, ਓ ਬਣਾਓ, ਪਤਾ ਨੀ ਕੀ
ਹਾਂਜੀ, ਓਈ ਤੇ ਬੱਚਿਆਂ ਦੀ ਕਹਿ ਤੇ ਰਈ ਆ ਛੁੱਟੀਆਂ ਸਾਡੀ ਹੁੰਦੀ, ਹੋਮਵਰਕ ਸਾਨੂੰ ਮਿਲਦਾ ਬੱਚਿਆਂ ਨੂੰ ਨੀ ਮਿਲਦਾ, ਟੈਸ਼ਨ ਸਾਨੂੰ ਹੁੰਦੀ ਏ ਏਦਾ ਐ ਸਮਾਨ ਲਿਆਣਾ, ਓਦਾ ਓ ਸਮਾਨ ਲਿਆਣਾ।
ਬਿਲਕੁਲ, ਬਿਲਕੁਲ ਬੋਤ ਜ਼ਿਆਦਾ ਟਾਈਮ ਤੇ ਇਨੇ ਚ ਈ ਚਲਾ ਜਾਂਦਾ।
ਹਾਂਜੀ।
ਟਾਈਮ ਤੇ ਇਨੇ ਚ ਈ ਚਲਾ ਜਾਂਦਾ ਪਹਿਲੇ ਬਜ਼ਾਰੋਂ ਸਮਾਨ ਲਿਆਓ, ਐਂਜ ਕਰੋ, ਉਂਜ ਕਰੋ।
ਕਈ ਵਾਰ ਤੇ ਕੁਛ ਚੀਜ਼ਾ ਸਮਝ ਵੀ ਨੀ ਆਂਦੀ ਆਂ।
ਬਿਲਕੁਲ-ਬਿਲਕੁਲ।
ਹਾਂ, ਬਿਲਕੁਲ ਇੰਨਾ ਹਾਰਡ ਦੇਦੇਂਗੇ ਕਈ ਵਾਰੀ
ਹਾਂਜੀ, ਹਾਂਜੀ ਬੜੀ ਬੜੀ ਪਰੇਸ਼ਾਨੀ ਅੱਛਾ ਕਿਸੇ ਟਾਈਮ ਨਾ ਬੰਦਾ ਮਤਲਬ ਅ ਗੁੱਸਾ ਵੀ ਆ ਜਾਂਦਾ। ਚੀਜ਼ਾਂ ਦੇਖ ਕੇ ਨਾ ਕਿ ਅਸੀਂ, ਹਾਂ ਕਿ ਅਸੀ ਐ ਕੰਮ ਕਰਨੇ ਨੇ, ਮਤਲਬ, ਠੀਕ ਏ ਅਗਰ ਬੱਚਿਆਂ ਦੇ ਨੇ ਤੁਸੀਂ ਸਕੂਲ ਚ ਬੱਚਿਆਂ ਨੂੰ ਸਮਝਾਓ, ਕਰਾਓ, ਬੱਚਿਆਂ ਕੋਲੋਂ ਕਰਵਾਓ।
ਹਾਂਜੀ, ਬਿਲਕੁਲ ਸਈ ਗੱਲ ਏ। ਮੇਰਾ ਬੇਟਾ ਤੇ ਕਹੇਗਾ ਮੰਮਾ ਰੈਨ ਦੋ। ਅ ਏਕ ਹੋਰ ਦੋ ਦੀ ਛੁੱਟੀ ਕਰਾ ਦੇ ਨਾ। ਓਦੋ ਈ ਚੈੱਕ ਹੁੰਦੀ ਆ, ਉਸ ਤੋਂ ਬਾਅਦ ਤਾਂ ਮੈਡਮ ਦੇਖਦੀ ਨੀ ਏ।
ਅੱਛਾ, ਅੱਛਾ ਬਸ ਓਹੀ ਨਾ ਮਤਲਬ ਬੱਚਿਆਂ ਨੂੰ ਪਤਾ ਕਰਨਾ ਤਾਂ ਮੰਮੀ-ਪਾਪਾ ਮੰਮਾ ਨੇ ਈ ਕਰਨਾ ਨਾ ਮੇਨ ਤੇ, ਕਿ ਓ ਵਿਚਾਰੇ ਕੀ ਕਰਨ ਓਨਾਂ ਨੂੰ ਸਮਝ ਵੀ ਨੀ ਆਂਦੀ ਐ ਚੀਜ਼ਾਂ
ਹਾਂ, ਬਿਲਕੁਲ, ਕੁਛ ਮੇਰੇ ਸਿਸਟਰ-ਈਨ-ਲੋ ਆਏ ਦੇ ਨੇ, ਓਨਾਂ ਦਾ ਬੱਚੇ ਹੈਗੇ ਨੇ, ਐ ਤੇ ਫੇਰ ਬਿਲਕੁਲ ਵੀ ਨੀ ਬੈਠਦੇ।
ਬਿਲਕੁਲ, ਬਿਲਕੁਲ ਓ ਤੇ ਹੈ ਫੇਰ ਬੱਚਿਆਂ ਕੋਲ ਵੀ ਛੁੱਟੀਆਂ ਹੀ ਹੁੰਦੀ ਆ ਇੰਜੋਏ ਕਰਨ ਵਾਸਤੇ ਟੈਨਸ਼ਨ ਫਰੀ ਐ ਹੀ ਫੇਰ ਐ ਟੀਚਰਸ ਨੂੰ ਵੀ ਸਮਝਨਾ ਚਾਹੀਦਾ। ਏਨਾ-ਏਨਾ ਕੰਮ ਦੇ ਦਿੰਦੀਆਂ ਨੇ ਹੋਰ ਫੇਰ ਕਰਨਾ ਸਾਨੂੰ ਪੈਂਦਾ ਐ ਹੋ ਜਾਂਦਾ।
ਸਹੀ ਗੱਲ ਏ‌। ਚਲੋ, ਠੀਕ ਏ ਭੈਣ ਜੀ, ਕਰਿਓ ਫੇਰ ਕੌਲ।
ਹਾਂਜੀ, ਹਾਂਜੀ, ਜ਼ਰੂਰ, ਜ਼ਰੂਰ ਤੁਸੀ ਆਇਓ, ਲਗਾਇਓ ਚੱਕਰ, ਠੀਕ ਏ ਠੀਕ ਏ, ਠੀਕ ਏ ਸਾਸ਼ਰੀ ਕਾਲ ਜੀ, ਸ਼ਾਸਰੀ ਕਾਲ।